ਹੈਲੋ।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
ਕੀ ਹਾਲ ਚਾਲ ਐ।
ਵਧੀਆ ਜੀ, ਤੁਸੀਂ ਸੁਣਾਓ।
ਜੀ ਅਸੀਂ ਵਧੀਆ, ਹੋਰ ਘਰ ਬਾਰ ਸਭ ਠੀਕ ਠਾਕ।
ਹਾਂਜੀ ਹਾਂਜੀ, ਵਧੀਆ ਜੀ ਬਸ ਵਾਹਿਗੁਰੂ ਦੀ ਮਿਹਰ, ਤੁਸੀਂ ਦਸੋ।
ਬਸ ਜੀ ਬਸ, ਬਿਲਕੁਲ ਜੀ ਬਿਲਕੁਲ। ਮੈਂ ਕਿਹਾ ਬਹੁਤ ਦਿਨ ਹੋ ਗਏ, ਮੈਂ ਈ ਕਿਹਾ ਮੈਂ ਕਿਹਾ ਬਹੁਤ ਦਿਨ ਹੋ ਗਏ ਤੁਹਾਡੇ ਨਾਲ ਗੱਲ ਨੀ ਹੋਈ, ਚਲੋ ਤੁਹਾਡੇ ਨਾਲ ਗੱਲ ਕਰੀਏ। ਕੋਈ ਨਏ ਟੋਪਿਕ ਦੇ ਉੱਪਰ ਗੱਲ ਕਰੀਏ ਹਨਾ।
ਟੋਪਿਕ ਤਾਂ ਇਹ ਹੈ! ਜੀ ਅਸੀਂ ਅੱਜ ਮਾਰਕੀਟ ਗਏ ਸੀਗੇ। ਚਲੋ ਗਰਮੀ ਤਾਂ ਜਿਹੜੀ ਹੈ ਹੀ ਹੈ, ਜਾਂ ਚਲੋ ਉਹ ਤਾਂ ਬਰਦਾਸ਼ਤ ਕਰਨੀ ਪੈਣੀ ਉਹ ਤਾਂ ਕੁ ਦਿਨ ਹੈ, ਜਿਹੜੇ ਇਨਸਾਨਾਂ ਨੇ ਪੋਲਿਊਸ਼ਨ ਦਾ ਗੰਦ ਪਾਇਆ ਪਿਆ, ਉਹਦਾ ਕੀ ਕੀਤਾ ਜਾਵੇ।
ਬਿਲਕੁਲ ਜੀ ਬਿਲਕੁਲ, ਉਸਦੇ ਕਰਕੇ ਜ਼ਿਆਦਾ ਗਰਮੀ ਹੋ ਗਈ ਏ ਨਾ।
ਉਹ ਹਾਂਜੀ।
ਖ਼ੁਦ ਦੇਖੋ ਵੈਦਰ ਇੱਦਾਂ ਦਾ ਹੋ ਗਿਆ, ਨਹੀਂ ਪਤਾ ਲੱਗਦਾ ਗਰਮੀ ਏ, ਨਹੀਂ ਪਤਾ ਲੱਗਦਾ ਨਾ ਕੋਈ ਬਾਰਿਸ਼ ਦਾ ਮੌਸਮ ਰਹਿ ਗਿਆ, ਨਾ ਕੋਈ ਤੁਹਾਡਾ ਦੇਖੋ ਕਦੇ ਵੀ ਬਾਰਿਸ਼ ਹੋ ਜਾਂਦੀ ਏ, ਨਹੀਂ ਤਾਂ ਹਰ ਮਨਥ ਹੁੰਦਾ ਸੀਗਾ ਤਿੰਨ ਮਹੀਨੇ ਗਰਮੀ ਪੈਣੀ ਏ, ਮਹੀਨੇ ਬਰਸਾਤ ਦੇ ਆ, ਤਿੰਨ ਮਹੀਨੇ ਸਰਦੀ ਦੇ ਐ। ਸਰਦੀਆਂ ਸਰਦੀ ਨੀ ਪੈਂਦੀ, ਗਰਮੀਆਂ ਚ ਦੇਖੋ ਕਿੰਨੀ ਗਰਮੀ ਪੈਂਦੀ ਐ।
ਗਰਮੀ ਹਾਂਜੀ, ਬਹੁਤ ਹੁਣ ਦੇਖੋ ਗਰਮੀ ਚ ਚਲੋ ਬੰਦਾ ਗਿਆ ਟ੍ਰੈਫਿਕ ਚ ਫਸ ਗਿਆ, ਉਹ ਤਾਂ ਮਜਬੂਰੀ ਐ ਜਿਹੜੀ ਪੋਲਿਊਸ਼ਨ ਇੰਨਾ ਹੈਗਾ, ਧੂੰਆਂ ਛੱਡੀ ਜਾਂਦੇ ਐ। ਬੰਦਾ ਨਾ ਖੜ ਸਕਦਾ, ਫੇਰ ਉਹਦੇ ਨੋਇਸ ਪੋਲਿਊਸ਼ਨ ਹੋ ਗਿਆ। ਹਰ ਥਾਂ ਤੇ ਵੀ ਸਬਰ ਨੀ ਇਨਸਾਨ ਦੇ ਅੰਦਰ ਥੋੜਾ ਬਹੁਤ ਸਬਰ ਹੋਵੇ ਨਾ ਸੱਬਰ ਰੱਖੇ ਹੋਏ ਬੰਦੇ ਨੇ, ਹੁਣ ਨਾ ਟ੍ਰੈਫਿਕ ਅਗਲਾ ਅਗਲਾ ਨਿਕਲੇਗਾ ਤਾਂ ਹੀ ਤੁਸੀਂ ਨਿਕਲ ਪਾਉਗੇ, ਰੋਲਾ ਪਾਉਣ ਨਾਲ ਕੀ ਹੋ ਜਾਏਗਾ, ਹਨਾ ਫੇਰ ਉਸ ਹਾਂਜੀ।
ਏਅਰ ਚ ਤਾਂ ਪੋਲਿਊਸ਼ਨ ਕਰਨਾ ਹੀ ਕਰਨਾ ਏ, ਕਿ ਜੇ ਉਹਨਾਂ ਦੇ ਇੰਜਨ ਔਨ ਏ, ਸਭ ਬੰਦ ਤਾਂ ਕੋਈ ਗੱਡੀ ਕਰਦਾ ਹੀ ਨਹੀਂ ਆਪਣੀ। ਹਨਾ, ਉਹ ਤਾਂ ਧੂੰਆ ਨੀ ਨਿਕਲ ਰਿਹਾ, ਇਹਦੇ ਇਲਾਵਾ ਉਹ ਹੋਰਨ ਦੇ ਦੇ ਕੇ ਉਹ ਸਾਊਂਡ ਪੋਲਿਊਸ਼ਨ ਵੀ ਨਾਲ ਬਰਾਬਰ ਕਰ ਦੇਗੇ ਕੋਈ ਚੀਜ਼ ਦਾ ਪੋਲਿਊਸ਼ਨ ਘੱਟ ਨਾ ਰਹਿ ਜੇ
ਬਿਲਕੁਲ ਬਿਲਕੁਲ ਜੀ ਨੋਇਸ ਪੋਲਿਊਸ਼ਨ ਜ਼ਿਆਦਾ ਦਿਮਾਗ ਖਾਂਦਾ ਜੀ ਹਰ ਪਾਸੇ ਇੰਨੀ ਉੱਚੀ ਆਵਾਜ਼ ਕਰ ਦਿੰਦੇ ਹੈ ਫੇਰ ਉਸ ਤੋਂ ਬਾਅਦ ਜਿਹੜਾ ਤੁਸੀਂ ਗੱਡੀ ਨੀ ਬੰਦ ਕਰਦੇ ਪੈਟਰੋਲ ਵੱਖਰਾ ਹੋ ਰਹੇ ਹੋ ਤੁਸੀਂ ਹੀਟਿੰਗ ਚ ਵੀ ਬੈਠੇ ਹੋ ਸਾਰੇ ਹੀਟ ਵਿਚ ਜਿਹੜੇ ਪਿੱਛੇ ਸਕੂਟਰ ਮੋਟਰਸਾਈਕਲ ਲ ਵਾਲੇ ਹੈ ਉਹਨਾਂ ਨੂੰ ਕਿੰਨੀ ਅ ਉਹ ਸਾਹ ਲੈ ਰਹੇ ਓਪਨਲੀ ਤਾਂ ਉਹਨਾਂ ਦੇ ਅੰਦਰ ਜਾ ਰਹੇ ਆ ਕਿੰਨਾ ਡੈਮੇਜ ਹੁੰਦਾ
ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਉਹ ਤਾਂ ਲੋਕਾਂ ਦੇ ਅੱਜ ਕੱਲ ਜਿਆਦਾਤਰ ਲੰਗਸ ਦੀ ਪ੍ਰੋਬਲਮ ਹੋ ਰਹੀ ਕਾਦਲ ਇੰਨੀਆਂ ਜ਼ਿਆਦਾ ਹੋ ਗਈਆਂ ਪੋਲਿਊਸ਼ਨ ਕਰਕੇ ਹੀ ਹੋਗੀਆ ਹੈ
ਹਾਂਜੀ ਹਾਂਜੀ
ਹਨਾ ਦੇਖੋ ਹੁਣ ਸਕੂਲ ਜਾਂਦੇ ਆ ਬੱਚੇ ਤਾਂ ਮਾਸਕ ਲਗਾ ਕੇ ਜਾਂਦੇ ਆ ਪਹਿਲਾਂ ਕਿ ਉਹ ਹਵਾ ਹੀ ਸਾਫ਼ ਨੀ ਹੈ ਬੱਚੇ ਸਾਫ਼ ਹੀ ਕਿੱਥੇ ਲੈਣਗੇ
ਕੁਲਈ ਰਿਵੋਲਊਸ਼ਨ ਤਾਂ ਇੰਨਾ ਹੋ ਗਿਆ ਕਿਨਾ ਜਿਵੇਂ ਅਦਰ ਕੰਟਰੀ ਦੇ ਵਿੱਚ ਮਾਸਕ ਜ਼ਰੂਰੀ ਹੈ ਮੈਂ ਕਹਿਣਾ ਇੰਡੀਆ ਚ ਵੀ ਆਪਣੇ ਮਾਸਕ ਜਰੂਰੀ ਹੋ ਜਾਣਾ ਜਾਣਾ
ਹਮ ਬਿਲਕੁਲ ਜੀ ਬਿਲਕੁਲ ਦੇਖੋ ਹੁਣ ਅਸੀਂ ਤਾਂ ਕੋਸ਼ਿਸ਼ ਹੀ ਕਹਿੰਦੇ ਕਿ ਬੱਚੇ ਸਵੇਰੇ ਵੀ ਜੇ ਸਕੂਲ ਜਾਂਦੇ ਆ ਕਿੰਨੀਆਂ ਤਾਂ ਸਕੂਲ ਦੀਆਂ ਬੱਸਿਸ ਕੀ ਔਰ ਕੀ ਗੱਡੀਆਂ ਕੀ ਸਭ ਤਰੀਕੇ ਨਾਲ ਹੁੰਦਾ ਤੇ ਬੱਚੇ ਆਪਣੇ ਆਪ ਪੋਲਿਊਸ਼ਨ ਦੇ ਸ਼ਿਕਾਰ ਹੋ ਹੀ ਜਾਂਦੇ ਜਿੰਨਾ ਮਰਜ਼ੀ ਕੋਸ਼ਿਸ਼ ਕਰਲੋ ਪੈ ਹੀ ਜਾਂਦੇ ਬਿਮਾਰ ਬੱਚੇ
ਹਾਂਜੀ- ਹਾਂਜੀ, ਬਹੁਤ ਜੀ ਬਹੁਤ। ਇਨਵਾਇਰਮੈਂਟ ਦੇ 'ਚ ਨੁਕਸਾਨ ਵੀ। ਤਾਂ ਆਪਾਂ ਲੋਕਾਂ ਨੇ ਕੀਤਾ ਕੁਦਰਤ ਰੱਬ ਨੇ ਤਾਂ ਬਹੁਤ ਸੋਹਣੀ ਚੀਜ਼ ਦਿੱਤੀ ਸਾਨੂੰ ਕੁਦਰਤ ਅਸੀਂ ਨਹੀਂ ਸਾਂਭ ਪਾਏ, ਆਪਾਂ ਇਨਸਾਨ ਹਾਂਜੀ,
ਬਿਲਕੁਲ, ਦੇਖੋ ਜਿੱਥੇ ਵੀ ਪੇੜ ਦਿਖਾਈ, ਦਿੰਦੇ ਲੋਕੀ ਕੱਢ ਦਿੰਦੇ ਉੱਥੇ ਜੀ ਚਲੋ ਜੀ ਸਾਨੂੰ ਯੂਜ ਆਪਣਾ ਯੂਜ ਕਰ ਲੈਂਦੇ। ਉਹਨੂੰ ਲਗਾਉਣਾ ਹੈ ਨੀ ਲੋਕਾਂ ਨੇ ਕੁੱਛ ਵੀ ਕੋਈ ਕਿਤੇ ਨੀ ਲਗਾਉਣਾ ਪੇੜ ਪੌਦਾ ਕੱਟੀ ਹੋਰ ਜਾਂਦੇ ਨੇ ਦਿਨ ਔ ਦਿਨ
ਇਨਵਾਇਰਮੈਂਟ ਬਿਲਕੁਲ ਚੇਂਜ ਹੀ ਕਰਤਾ ਇਹਨਾਂ ਨੇ ਹੁਣ ਦੇਖੋ ਅੱਗੇ ਨਾ ਜਿਵੇਂ ਸਾਵਣ ਭਾਦੋ ਪਤਾ ਚੱਲਦਾ ਸੀ ਵੀ ਸਾਵਣ ਦਾ ਮਹੀਨਾ ਬਰਸਾਤਾਂ ਹੋਣੀਆਂ। ਹੈਨਾ, ਭਾਦੋ ਮਹੀਨੇ ਵਿੱਚ ਵੀ ਥੋੜ੍ਹੀ। ਘੁੰਮਸ ਰਹੇਗੀ ਤੇ ਬਰਸਾਤ ਹੋਏਗੀ ਮਿਕਸ ਜਿਹਾ ਮੌਸਮ ਰਹੇਗਾ
ਹਾਂਜੀ,
ਤੁਸੀਂ ਜੋ ਆਪਣਾ ਮਾਰਚ ਤੋਂ ਲੈ ਕੇ, ਜੁਲਾਈ ਤੇ ਅਗ ਅਹ ਅਗਸਤ ਤੱਕ ਤੁਸੀਂ ਗਰਮੀ ਹੀ ਬਰਦਾਸ਼ਤ ਕਰੋਗੇ। ਉਹ ਈਵਨ ਕਿ ਸਤੰਬਰ ਵੀ ਨਿਕਲ ਜਾਂਦਾ ਪੂਰਾ ਹੁਣ ਅਗੇ ਸਤੰਬਰ ਦਾ ਮੌਸਮ ਥੋੜੀ ਹੋ ਜਾਂਦੀ ਸੀਗੀ।
ਜੀ ਅਕਤੂਬਰ ਚ ਥੋੜਾ ਥੋੜ੍ਹਾ ਮੌਸਮ ਲੱਗਦਾ ਸੀਗਾ, ਕਿ ਹਾਂ ਕਿ ਥੋੜਾ-ਥੋੜਾ ਸਰਦੀ ਹੋਣ ਲੱਗ ਜਾਂਦੀ ਸੀ, ਹੁਣ ਦੇਖੋ ਦਸੰਬਰ ਦੇ ਦਸ ਦਿਨ ਪੰਦਰਾਂ ਦਿਨ ਲੈਂਦੀ ਐ। ਸਰਦੀ-ਸਰਦੀ ਹੈ, ਹੀ ਨਹੀਂ ਪੂਰਾ ਸਾਲ ਪੋਲਿਊਸ਼ਨ ਕਰਕੇ ਨਾ ਗਰਮੀ ਹੋ ਗਈ ਨਾ।
ਹੁਣ ਆਪ ਆਪ ਹੀ ਦੇਖੀ ਦੇ ਜਿਵੇਂ, ਹੁਣ ਅਰਲੀ ਮੋਰਨਿੰਗ ਸੈਰ ਕਰਨ ਜਾਈਏ। ਤਾਂ ਆਵੇਂ ਫਰੈਸ਼ ਫਰੈਸ਼ ਨੀ ਮਹਿਸੂਸ ਕਰਦੇ ਆਪਾਂ,
ਜੀ ਡਾਕਟਰ ਸਪੈਸ਼ਲੀ ਮਨਾ ਕਰਦੇ ਕਿ ਮੋਰਨਿੰਗ ਵਾਕ ਕਰਨੀ ਬੰਦ ਕਰਦਾ ਹੁਣ ਕਿਉਂਕਿ ਸਵੇਰੇ-ਸਵੇਰੇ ਤਾਂ ਹੋਰ ਵੀ ਜ਼ਿਆਦਾ ਪੋਲਿਊਸ਼ਨ ਹੁੰਦਾ ਹੈ। ਪਹਿਲੇ ਸਬ ਜਾਂਦੇ ਸੀ, ਪਾਰਕ ਜਾਂਦੇ ਹਾਂ ਥੋੜ੍ਹੀ ਦੇਰ ਲਈ ਹਨਾ ਹਵਾ ਫਰੈਸ਼ ਮਿਲੇਗੀ, ਉੱਥੇ ਵੀ ਦੇਖੋ ਹੁਣ ਲੋਕਾਂ ਨੇ ਗੰਦ ਪਾਇਆ ਹੋਇਆ ਇੰਨਾ।
ਹੁਣ ਤਾਂ ਹੈ ਹੀ ਸਾਰੇ ਪਾਸੇ ਗੰਦ ਹੈ ਜਿੱਥੇ ਦੇਖੋ ਗੰਦ ਸੁੱਟਿਆ ਪਿਆ ਹੋਊ ਗਾ ਵ ਵੱਖਰਾ ਉਸ ਨਾਲ ਕੀੜੇ ਮਕੌੜੇ ਉਸ ਨਾਲ ਹੀ ਹਵਾ ਵਿੱਚ ਫੈਲੀ ਜਾ ਰਹੇ ਹੈ, ਹਨਾ ਉਹ ਵ ਖਰਾ ਹੋ ਗਿਆ ਦੂਜਾ, ਧੂੰਆਂ ਵੱਖਰਾ ਹੋ ਗਿਆ ਮਤਲਬ ਹਰ ਪਾਸੇ ਨਾ ਵੀ ਕੇਅਰ ਨੀ ਹੈ ਇਨਸਾਨ ਨੇ ਪੂਰਾ ਗੰਦ ਪਾ ਕੇ ਰੱਖੇ ਪੋਲਿਊਸ਼ਨ ਫੈਲਾਇਆ ਹੋਇਆ, ਹੁਣ ਹਰੇਕ ਦੇ ਘਰ ਦੇ ਵਿੱਚ ਦੋ ਦੋ ਗੱਡੀਆਂ ਹੋ ਗਈਆਂ ਹੈ। ਦੋ ਦੋ ਸਕੂਟਰ ਮੋਟਰਸਾਈਕਲ ਹੋ ਗਏ ਹੈਗੀਆਂ ਤੇ ਆਪੇ ਵੀ ਇਨਵਾਇਰਮੈਂਟ। ਸਾਫ਼ ਕਿੱਥੋ ਹੋਏ ਗਾ ਦੱਸੋ ਜੇ ਆਪਾਂ ਹੁਣ? ਯੂਜ ਹਰੇਕ ਇਨਸਾਨ ਹਰੇਕ ਕਹਿੰਦਾ ਸਾਨੂੰ ਫੈਸਿਲਿਟੀ ਮਿਲੇ। ਅਸੀਂ ਯੂਜ ਕਰੀਏ ਹਨਾ ਤੇ ਲੇਕਿਨ ਉਹ ਵੀ ਦੇਖਣਾ ਚਾਹੀਦਾ ਵੀ ਯੂਜ। ਕਿਵੇਂ ਕਰੀਏ?
ਬਿਲਕੁਲ ਬਿਲਕੁਲ ਦੇਖੋ ਜੀ ਗਵਰਮੈਂਟ ਤਾਂ ਕਾਫੀ ਆਪਣੇ ਤਰਫੋਂ ਕੋਸ਼ਿਸ਼ ਕਰਦੀ ਹੈ ਸਾਡੀ ਢਿੱਲ ਰਹਿੰਦੀ ਹੈ। ਰਹਿੰਦੀ ਹੈ।ਅਸੀਂ ਆਪ ਹੀ ਗੰਦ ਪਾ ਲੈਂਦੇ ਹਾਂ ਹਰ ਜਗ੍ਹਾ ਤੇ ਖਾਧਾ ਪੀਤਾ ਸੁੱਤਾ ਤਾਂ ਬਾਹਰ। ਪਲਾਸਟਿਕ ਹੋਏ ਚਾਹੇ ਕੋਈ ਬੋਟਲ ਪਾਣੀ ਦੀ ਪੀਤੀ ਉਹ ਸੁਟਤੀ ਬਾਹਰ ਸੜਕਾਂ ਦੇ ਉੱਤੇ ਏਦਾਂ ਹੀ। ਤੂੰ ਕੀ ਹੈ ਪੋਲਿਊਸ਼ਨ ਹੈ ਨਾ ਇਹ ਵੀ ਤਾਂ। ਫੇਰ ਇਹ ਸਭ ਕੀ ਹੈ ਨਾਲੇ ਦੇਖੋ ਕਿੱਦਾਂ ਡੰਪ ਹੋ । ਜਾਂਦੇ ਨੇ ਬਰਸਾਤਾਂ ਆਉਂਦੀਆਂ ਸੀਵਰ ਓਵਰਫਲੋ ਕਰਦੇ ਹੈ ਲੋਕੀ ਲੇਕਿਨ ਉੱਥੇ ਦੇਖੋ। ਮਜਬੂਰ ਹੈ ਲੋਕੀ ਕੀ ਕਰਨ ਆਪਣਾ ਗੰਦ ਪਾਣ ਤੋਂ ਹਟਦੇ ਹੀ ਨਹੀਂ ਲੇਕਿਨ ਫੇਰ ਵੀ।
ਨਹੀਂ ਹਟਦੇ ਹਾਂਜੀ ਹੁਣ ਦੇਖੋ ਪਲਾਸਟ? ਬੈਂਡ ਹੋਣਾ ਚਾਹੀਦਾ ਪਲਾਸਟਿਕ ਨਾਲ ਕਿੰਨਾ ਪੋਲਿਊਸ਼ਨ ਫੈਲਦਾ ਹਨਾ। ਆਪਾਂ ਉਹੀ ਯੂਜ ਕਰ ਰਹੇ ਹਾਂ ਉਸੀ 'ਚ ਆਪਾਂ ਪਾਣੀ ਭਰ ਕੇ। ਪੀ ਰਹੇ ਹਾਂ ਉਹੀ ਅਸੀਂ ਕੋਲਡ ਡਿੰਕ ਯੂਜ ਕਰ ਰਹੇ ਹੋ ਵੀ ਬਥੇਰੇ ਚ। ਈਵਨ ਕਿ ਮੈਂ ਕਹਿੰਦੀ ਸਾਨੂੰ ਵੱਡੀ ਪ੍ਰੋਬਲਮ ਹੀ ਪੋਲਿਊਸ਼ਨ ਦਾ ਪਲਾਸਟਿਕ ਹੀ ਹੈ।
ਪਲਾਸਟਿਕ ਹੈ ਦੇਖੋ ਗੌਰਮੈਂਟ ਨੇ ਕਈ ਵਾਰ ਬੈਨ ਕੀਤਾ ਲੇਕਿਨ ਲੋਕੀ ਚੋਰੀ ਚੋਰੀ ਯੂਜ ਕਰਦੇ ਫਿਰ ਉਹਨੂੰ।
ਹਾਂਜੀ ਕੰਪਨੀਆਂ ਵੀ ਨਾ ਕੰਪਨੀਆਂ ਵੀ ਦੇਖੋ ਵੱਡੀ ਵੱਡੀ। ਕੰਪਨੀਆਂ ਵੀ ਨਾ ਹੁਣ ਜਿਵੇਂ ਕੋਲਡ ਡਰਿੰਕਸ ਦੀ ਕੰਪਨੀਆਂ ਲੈ ਲੋ, ਜੂਸ ਕੰਪਨੀਆਂ ਲੈ ਲਓ। ਈਵਨ ਕੋਈ ਵੀ ਕਿਹ ਲੋ ਪਲਾਸਟਿਕ ਦੀ ਮੋਸਟਲੀ ਬੋਟਲ ਯੂਜ।
ਬਸ ਉਹ ਐਕਸਪੈਂਸ ਘੱਟ ਕਰਨ ਲਈ ਤਾਂ ਉਹ ਫਿਰ। ਪਲਾਸਟਿਕ ਸਸਤਾ ਇਸ ਲਈ ਲੋਕੀਂ ਯੂਜ ਕਰ ਦਿੰਦੇ ਇਹਨੂੰ।
ਹਾਂਜੀ ਉਹ ਇਹ ਤਾਂ ਦਿਖਦੇ ਨੀ ਵੀ ਉਹ ਤਾਂ ਦੇਖੋ ਵੱਡੇ ਛੋਟੇ। ਤੇ ਥਰੂ ਥੋਗਾ ਸੁੜਦਾ ਸ ਸਰਵ ਸੁਟ ਦਿੰਦੇ ਪੀਤਾ ਸੁੱਟਦੋ। ਹਨਾ ਜਾਂ ਕਿਵੇਂ ਹੈ ਹੁਣ ਹੁਣ ਉਹ? ਪਲਾਸਟਿਕ ਤਾਂ ਨਾ ਪਿਘਲਦਾ ਨਾ ਉਹ ਤਾਂ ਉਹ ਪਲਾਸਟਿਕ ਨੋਰਮਲ‌। ਟੈਂਪਰੇਚਰ ਤਾਂ ਨਹੀਂ ਪਿਘਲ ਸਕਦਾ ਉਹਨੂੰ ਪਹਿਲਾਂ ਪੂਰੀ ਤਰ੍ਹਾਂ ਹਾਂਜੀ। ਫੇਰ ਨਾ ਹੀ ਉਹ ਫਟਦਾ ਨਾ ਹੀ ਉਹ ਕੁਛ ਹੁੰਦਾ ਉਹ ਕਿੰਨਾ ਸਾਲਾਂ ਤੱਕ ਕਿਵੇਂ ਚੱਲਦਾ।
ਏਦਾਂ ਹੀ ਰਹਿੰਦਾ ਉਹ ਏਦਾਂ ਹੀ ਰਹਿੰਦਾ ਕਦੇ ਖ਼ਤਮ ਹੁੰਦਾ ਹੀ ਨਹੀਂ ਉਹ। ਇਹ ਜੋ ਦੇਖੋਗੇ ਤੁਸੀਂ ਕੂੜੇ ਦੇ ਪਹਾੜ ਜੋ ਲੱਗੇ ਹੋ ਨਾ ਇਹ ਸਭ। ਤੁਹਾਨੂੰ ਪਤਾ ਚਲੇਗਾ ਤੁਸੀਂ ਦੇਖੋਗੇ ਤਾਂ ਪਲਾਸਟਿਕ ਹੀ ਹੋਏਗਾ ਸਾਰਾ ਕਿਉਂਕਿ ਪਲਾਸਟਿਕ ਤਾਂ ਕਦੀ ਪੂਰੀ ਲਾਈਫ ਦੇ ਵਿੱਚ ਸੜ। ਸੜਦਾ ਹੀ ਨਹੀਂ ਹੈ।
ਨਹੀਂ ਸੜਦਾ ਪਲਾਸਟਿਕ ਸੜ ਹੀ ਨਹੀਂ ਸਕਦਾ ਤੁਸੀਂ ਉਹੀ ਜੇ ਤੁਸੀਂ ਕੋਈ। ਇਹੋ ਜਿਹੀ ਚੀਜ਼ ਹੋਵੇ ਨਾ ਜਿਵੇਂ ਤੁਸੀਂ। ਪੈਕਿੰਗ ਇਹ ਜਿਹੀ ਹੋਵੇ ਜਿਹੜੀ ਯੂਜ ਕਰਕੇ ਸੁੱਟੋ ਤੇ ਨਾਲ ਹੀ ਖ਼ਰਾਬ। ਸੜ ਜਾਵੇ ਜਿਹੜੀ ਖ਼ਤਮ ਹੋ ਜਾਵੇ ਉਹ ਚੀਜ਼ ਦਾ ਫਾਇਦਾ ਵੀ ਹੈਗਾ। ਤੇ ਹੁਣ ਆ ਦੇਖੋ ਹੁਣ ਬੱਚੇ। ਪੀਣੇ ਹਾਂ ਆਪਾਂ ਪਲਾਸਟਿਕ ਦੇ ਵਿੱਚ ਅਸੀਂ ਪਾਣੀ ਪੀਣੇ ਹਾਂ ਉਹ ਵੀ ਅੰਦਰ ਹੀ ਜਾਂਦਾ ਹੈ। ਜਿਵੇਂ ਜਿਵੇਂ ਉਹਨੂੰ ਲੱਗੇ। ਵੀ ਜਾਂ ਕੁਛ ਹਨਾ ਕੋਲਡ ਡਰਿੰਕ ਤੇ ਦੇਖੋ ਵੈਸੇ ਵੀ ਇੱਕ ਤਰ੍ਹਾਂ ਐਸਿਡ ਹੀ ਹੈ। ਪ੍ਰੋਪਰ ਉਹ ਹਾਂ ਉਹ ਜਿਹੜਾ ਗਲ ਦਾ ਹੈ। ਉਹਦੇ ਵਿੱਚ ਕਿੰਨੇ ਚਿਰ ਪਿਆ ਰਹਿੰਦਾ ਪਲਾਸਟਿਕ ਦੀ ਬੋਤਲਾਂ ਦੇ ਵਿੱਚ ਉਹ ਕਿੰਨਾ ਨੁਕਸਾਨ ਕਰਦਾ?
ਬਿਲਕੁਲ ਤਦੀ ਤਾਂ ਲੋਕੀ ਹੁਣ ਅੱਜ ਕੱਲ੍ਹ ਜ਼ਿਆਦਾਤਰ ਤਰ ਬਿਮਾਰ ਰਹਿਣ ਲੱਗ ਗਿਆ ਏ ਪਹਿਲੇ ਤਾਂ ਲੋਕ ਇਹ ਸਭ ਨਹੀਂ ਖਾਂਦੇ ਪੀਂਦੇ ਸੀਗੇ। ਦੇਖੋ ਲੋਕੀ ਆਪਣਾ ਹੈਲਦੀ ਰਹਿੰਦੇ ਸੀਗੇ ਹੁਣ ਦੇਖੋ ਛੋਟੇ ਛੋਟੇ ਬੱਚੇ ਬਿਮਾਰ ਹੈ ਇਸ ਕਰਕੇ?
ਹਾਂਜੀ ਹਾਂਜੀ ਅੱਗੇ ਸਾਡੇ ਬਜ਼ੁਰਗ ਸਾਨੂੰ ਸਵੇਰੇ ਸਵੇਰੇ ਉਠਾ ਦੇਣਾ। ਤੇ ਉੱਠੇ ਜਾਓ ਆਪਣਾ ਨਹਾਵੋ ਧੋਵੋ ਖੇਡੋ ਜਾ ਕੇ। ਬਾਹਰੋਂ ਹਲੀ ਧੁੱਪ ਨੀ ਹੈਗੀ ਹੈ ਘੁੰਮੋ ਅੱਗੇ ਸਵੇਰੇ ਸਵੇਰੇ। ਫਰੈਸ਼ ਹੋ ਕੇ ਉੱਠਣਾ ਭਾਵੇਂ ਥੋੜ੍ਹੀ ਨੀਂਦ ਕਰਕੇ ਉੱਠਣਾ ਨਾ ਤਾਂ ਏਸੀ ਹੁੰਦੇ ਸੀ। ਸੀਗੇ ਨਾ ਕੁਛ ਹੁੰਦਾ ਸੀ ਖੁੱਲੇ ਮੈਦਾਨ ਚ ਵਿਹੜਿਆਂ ਚ ਸੌਦੇ ਸੀ ਸੀਗੇ ਤੇ ਆਰਾਮ ਨਾਲ ਉੱਠ ਕੇ ਸੈਰ ਤੇ ਉੱਠੀ ਜਾਣਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਬਾਣੀ ਸੁਣਨੀ। ਉਓਦਰ ਚਿੜੀਆਂ ਦੀ ਕਿੰਨੀ ਆਵਾਜ਼ ਹੁੰਦੀ ਸੀ ਪੇੜ ਪੇੜ ਹੀ ਪੇੜ ਹੁੰਦੇ ਸੀ ਹੁਣ ਤੈਨੂੰ ਵਿਚਾਰੇ ਪੇੜ ਰਹੇ ਨਾ ਚਿੜੀਆਂ ਰਹੀਆਂ ਨਾ ਪੁਛ ਰਿਹਾ ਉਸ ਨਾਲ ਹੀ ਪੋਲਿਊਸ਼ਨ ਵੱਧ ਗਆਂ ਹਾਂਜੀ। ਪੋਲਿਊਸ਼ਣ ਕਰਕੇ ਖ਼ਤਮ ਹੋਈ ਹੈ ਜਿਵੇਂ ਹੁਣ ਇਨੇ ਵੱਡੇ ਵਡੇ ਟਾਵਰ ਲੱਗ ਟਾਵਰ ਲੱਗੇ ਉਸਨ ਰੇਡੀਏਸ਼ਨ ਕਰਕੇ ਸਭ ਖਤਮ ਹੋ ਗਿਆ ਆਪਾਂ
ਹੈ ਨਾ ਕਿ ਜਿੱਦਾਂ ਜਿੱਦਾਂ ਫੈਸਿਲਿਟੀਜ਼ ਵਧ ਰਹੀਆਂ ਉਓਦਾਂ ਓਦਾਂ ਹਰ ਚੀਜ਼ ਦਾ ਦੇਖੋ ਨੁਕਸਾਨ ਵੀ ਡਬਲ ਨੇ ਇਸਦੇ।
ਹਮ ਦੇਖੋ ਆਪਾਂ ਇਨਸਾਨ ਆਪਣੀ ਫੈਸਿਲਿਟੀ ਦਾ ਦੇਖ ਰਹੇ ਹਾਂ। ਆਪਾਂ ਉਹ ਨੀ ਦੇਖ ਰਹੇ ਵੀ ਸਾਡੇ ਇੱਕ ਫੈਸਿਲਿਟੀ ਲਈ ਕਿੰਨੇ ਹੀ ਨੁਕਸਾਨ ਹੋ ਰਹੇ ਆ।
ਬਿਲਕੁਲ ਜੀ ਬਿਲਕੁਲ ਬਈ ਇਹ ਨਾ ਕਿ ਕੱਲ ਆਉਣ ਵਾਲੀ ਫਿਊਚਰ ਵਾਸਤੇ ਕਿੰਨਾ ਅਸੀਂ ਖਰਾਬ ਕਰ ਰਹੇ ਹਾਂ ਅਸੀਂ ਤਾਂ ਆਪਣਾ ਟਾਈਮ ਸਪੈਂਡ ਕਰਕੇ ਚਲੇ ਜਾਣਾ। ਜਿਹੜੇ ਆਉਣ ਵਾਲੇ ਜਨਰੇਸ਼ਨ ਆ ਉਹ ਵਿਚਾਰੀ ਕਿੱਦਾਂ ਸਰਵਾਈਵ ਕਰੇਗੀ ਇੰਨੇ ਪੋਲਿਊਸ਼ਨ ਦੇ ਵਿੱਚ।
ਹੁਣ ਦੇਖੋ ਜਿੱਥੇ ਹੁਣ ਪੇੜ ਪੌਦੇ ਨਹੀਂ ਹੋਣਗੇ ਉਹ ਧਰਤੀ ਬੰਜਰ ਬਣ ਜਾਣੀ ਹੈ। ਆਉਣ ਦੇ ਟਾਈਮ ਵਿੱਚ ਉੱਥੇ ਕੁਛ ਹੁਣ ਜਿਵੇਂ ਪੰਜਾਬ ਹੈਗਾ ਉਹ ਹੈਗੀ ਐਗਰੀਕਲਚ ਰਲੈਂਡ ਹੈ ਜੇ ਉੱਥੇ ਆਪਾਂ ਪੇੜ ਪੌਦੇ ਨੀ ਲਾਵਾਂਗੇ ਉੱਥੇ ਆਪਾਂ ਫੈ ਨਹੀਂ ਦੇਵਾਂਗੇ ਉਹਨਾਂ ਨੂੰ ਪੋਲਿਊਸ਼ਨ ਕੱਟ ਨਹੀਂ ਕਰਾਂਗੇ ਆਉਣ ਦੇ ਟਾਈਮ ਦੇ ਵਿੱਚ ਉਹ ਜ਼ਮੀਨ ਪੱਥਰ ਬਣਜੂਗੀ ਪੂਰੀ ਬੰਜਰ ਬਣ ਜਾਊਗੀ।
ਬਿਲਕੁਲ ਜੀ ਬਿਲਕੁਲ ਜੀ ਇਹ ਜੋ ਬਾਰ ਬਾਰ ਲੋਕ ਜੋ ਕਹਿੰਦੇ ਜੀ। ਉਪਰਾਲੇ ਆਏਗੀ ਇਹਪਾਲੇ ਹੋਏਗੀ ਜਦੋਂ ਅਸੀਂ ਸਾਰੇ ਆਪਣਾ ਸਭ ਖ਼ਰਾਬ ਕਰ ਲਾਂਗੇ ਆਪਣੇ ਇਨਵਾਇਰਮੈਂਟ ਨੂੰ ਖ਼ਰਾਬ ਕਰ ਲਾਂਗੇ ਤੇ ਕੀ ਹੋਏਗਾ ਦੁਨੀਆਂ ਖਤਮ ਹੀ ਹੋਏਗੀ ਫਿਰ
ਉਹੀ ਹੈ ਨਾ ਰੱਬ ਨੇ ਤਾਂ ਬਹੁਤ ਸੋਹਣੀ ਕੁਦਰਤ ਦਿੱਤੀ। ਸਾਨੂੰ ਸਾਨੂੰ ਪੇੜ ਪੌਦੇ ਦਿੱਤੇ ਸੀ ਸਾਨੂੰ ਸਾਫ਼ ਹਵਾ ਦਿੱਤੀ ਸੀਗੀ ਸਾਨੂੰ ਚਿੜੀ ਦਿੱਤੀਆਂ ਸੀਗੀਆਂ। ਸਾਨੂੰ ਪੰਛੀ ਇੰਨੇ ਸੋਹਣੇ ਸੋਹਣੇ ਦਿੱਤੇ ਜਾਨਵਰ ਇੰਨੇ ਸੋਹਣੇ ਸੋਹਣੇ ਦਿੱਤੇ ਆ ਅਸੀਂ ਨੀ ਸਾਂਭ
ਬਿਲਕੁਲ ਦੇਖੋ ਜੰਗਲ ਕੱਟ ਕੱਟ ਕੇ ਦੇਖੋ ਜਿਹੜੇ ਜਾਨਵਰ ਖਤਮ ਹੋ ਗਏ ਉਹਨੂੰ ਖਤਮ ਹੀ ਹੁੰਦੇ ਜਾ ਰਹੇ ਜਾਨਵਰ ਵੀ ਸ਼ਹਿਰਾਂ ਚ ਆ ਜਾਂਦੇ ਕਿ ਉਹਨਾਂ ਦੇ ਜੰਗਲ ਖਤਮ
ਹਾਂਜੀ ਹਾਂਜੀ ਅਗਲੇ ਦਿਨ ਤਾਂ ਕਿੱਥੇ ਰਹਿਣੇ ਹੀ ਹੈ ਹਾਂਜੀ। ਉਹੀ ਹੈ ਨਾ ਵੀ ਹੁਣ ਦੇਖੋ ਭੁੱਲ ਹਾਂਜੀ ਚਲੋ ਫਰ ਹੁਣ ਕੀ ਕਿਤੇ ਆਪਣਾ ਦਿਮਾਗ ਹੋਣਾ ਚਾਹੀਦਾ। ਹਰੇਕ ਦਾ ਹਨਾ ਕੀ ਕਹਿੋਦੇ ਹ ਚਲੋ ਵਧੀਆ ਲੱਗਿਆ ਜੀ ਹਾਂਜੀ। ਚਲੋ ਜੀ ਫੇਰ ਗੱਲ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਓਕੇ ਓਕੇ।